ਹੈਲੋ
ਸਾਸਰੀ ਕਾਲ ਜੀ।
ਸਾਸਰੀ ਕਾਲ ਜੀ ਹੋਰ ਕਿਵੇਂ ਓ ਤੁਸੀਂ?
ਬਹੁਤ ਵਧੀਆ ਜੀ ਤੁਸੀਂ ਦੱਸੋ?
ਅਸੀਂ ਵੀ ਬਹੁਤ ਵਧੀਆ ਜੀ।
ਕੀ ਕਰ ਰਹੇ ਸੀ ਜੀ?
ਕੁਛ ਨੀ ਮੈਮ ਬਸ ਫਰੀ ਸੀਗੇ।
ਅੱਛਾ-ਅੱਛਾ।
ਹਾਂਜੀ ਹਾਂ, ਤੇ ਤੁਸੀਂ ਦੱਸੋ ਕੀ ਕਰ ਰਹੇ ਓ?
ਮੈਂ ਕੁਛ ਨੀ ਬਸ, ਬੈਠੇ ਸੀਗੇ ਗੁੜੀਆ ਸਕੂਲ ਗਈ ਸੀਗੀ ਹੁਣ।
ਅੱਛਾ ਜੀ ਅੱਛਾ।
ਹਾਂਜੀ-ਹਾਂਜੀ।
ਚਲੋ ਵਧੀਆ ਗਾ।
ਇੱਕ ਤਾਂ ਗਰਮੀ ਬਹੁਤ ਹੋ ਰਹੀ ਏ।
ਹੈਲੋ
ਹੈਲੋ ਮੈਂ ਕਿਆ ਇੱਕ ਤਾਂ ਗਰਮੀ ਬਹੁਤ ਜਿਆਦਾ ਹੋ ਰਹੀ ਹੈ ਜੀ
ਹਾਂਜੀ-ਹਾਂਜੀ ਬਹੁਤ ਜਿਆਦਾ ਜੀ।
ਹਾਂਜੀ
ਅੱਛਾ ਜੀ, ਤੇ ਅੱਜ ਆਪਾਂ ਟੋਪਿਕ ਤੇ ਗੱਲ ਕਰੀਏ ਮੈਮ।
ਹਾਂਜੀ
ਆਪਾਂ ਕਰਾਂਗੇ, ਮਿੱਟੀ ਬਾਰੇ।
ਹਾਂਜੀ, ਕਰੋ ਜੀ।
ਮਿੱਟੀ ਦੇ ਪ੍ਰਦੂਸ਼ਣ ਬਾਰੇ, ਸਭ ਤੋਂ ਪਹਿਲਾਂ ਵੀ ਆਪਾਂ। ਕਵਾਂਗੇ ਮਿੱਟੀ ਆ ਦੇਖੋ ਜਿਹੜੀ ਆਪਣੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈਗਾ।
ਹਾਂਜੀ-ਹਾਂਜੀ।
ਉਹ ਆਪਣੇ ਜੀਵਨ ਨੂੰ ਬਣਾਈ ਰੱਖਦਾ ਹਨਾ।
ਹਾਂਜੀ ਮੈਮ।
ਸਭ ਤੋਂ ਪਹਿਲਾਂ ਆਪਾਂ ਕਵਾਂਗੇ ਮਿੱਟੀ ਕੀ ਹੈ ਦੇਖੋ, ਮਿੱਟੀ ਹੈ ਜਿਹੜੀ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਐ।
ਹਾਂਜੀ-ਹਾਂਜੀ।
ਜੋ ਕਿ ਚਟਾਨਾ, ਪਹਾੜਾਂ ਹਨਾ।
ਹਾਂਜੀ
ਗਲੇ ਸਾਡੇ ਪਦਾਰਥ ਹੁੰਦੇ ਨੇ, ਇੰਨਾਂ ਦੇ ਨਾਲ ਬਣਦੀ ਹੈਗੀ ਮਿਸ਼ਰਣ ਨਾਲ ਮਿੱਟੀ ਨਾਲ ਕੀ ਹੈ ਜਿਹੜੇ ਪ ਪੌਦੇ ਨੇ ਉਹ ਉਗਣ ਵਿੱਚ ਸਹਾਇਕ ਕਰਦੀ ਹੈ ਇਹਨਾਂ ਨੂੰ
ਹਾਂ ਉਹਨਾਂ ਵਾਸਤੇ ਜ਼ਿਆਦਾ ਵਧੀਆ ਗੀ ਮਿੱਟੀ,
ਹਾਂਜੀ।
ਹਾਂਜੀ, ਹਾਂਜੀ।
ਤੇ ਉਹਨਾਂ ਨੂੰ ਜਿਹੜੇ ਪੋਸ਼ਕ ਤੱਤ ਨੇ ਦੇਖੋ ਬਲਣ ਫੁੱਲਣ ਦੇ ਲਈ ਉਹ ਵੀ ਸਾਰੇ ਮਿੱਟੀ ਚੋਂ ਹੀ ਮਿਲਦੇ ਨੇ ਗੇ ਹਨਾ, ਜਿਵੇਂ ਕਿ ਕਈ ਸੁਖਮ ਜੀਵ ਹੁੰਦੇ ਨੇ ਜਿਵੇਂ ਕਿ ਗੰਡੋਏ ਬੈਕਟੀਰੀਆ,
ਹਾਂਜੀ ਹ
ਤੇ ਆਪਾਂ ਇਸ ਤੋਂ ਬਾਅਦ ਗੱਲ ਕਰਦਿਆ ਗੇ ਮਿੱਟੀ ਪ੍ਰਦੂਸ਼ਣ ਬਾਰੇ ਹਨਾ।
ਹਾਂਜੀ-ਹਾਂਜੀ।
ਜਦੋਂ ਆਪਾਂ ਕਹਿੰਦੇ ਕਿ ਮਿੱਟੀ ਵਿੱਚ ਜ਼ਹਿਰੀਲੇ ਰਸਾਇਣਿਕ ਪਦਾਰਥ ਨੇ, ਜਿਹੜੇ ਉਹ ਮਿਲ ਜਾਂਦੇ ਨੇ ਦੇਖੋ ਹਨਾ।
ਹਾਂਜੀ-ਹਾਂਜੀ।
ਤਾਂ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਹੈ ਉਹ ਘੱਟ ਜਾਂਦੀ ਹੈ।
ਘੱਟ ਜਾਂਦੀਆ, ਹਾਂਜੀ।
ਤੇ ਜਿਹੜੇ ਮਿੱਟੀ ਦੇ ਉੱਪਰ ਮਤਲਬ ਕੇ ਜੀਭ ਵਗੈਰਾ ਰਹਿੰਦੇ ਨੇ ਹਨਾ ਦੇਖੋ,
ਹਾਂਜੀ।
ਉਹਨਾਂ ਤੇ ਵੀ ਬਹੁਤ ਬੁਰਾ ਅਸਰ ਪੈਂਦਾ ਗਾ।
ਹਾਂਜੀ-ਹਾਂਜੀ।
ਇਹਨੂੰ ਆਪਾਂ ਕੀ ਕਹਿ ਦਿੰਦੇ ਆ ਕਿ ਮਿੱਟੀ ਦਾ ਪ੍ਰਦੂਸ਼ਣ ਹੈਗਾ,
ਹਾਂਜੀ-ਹਾਂਜੀ।
ਕਿਉਂਕਿ ਜਿਹੜੀ ਮਿੱਟੀ ਹੈਗੀ ਉਹ ਵੱਖ ਵੱਖ ਤਰ੍ਹਾਂ ਨਾਲ ਪ੍ਰਦੂਸ਼ਿਤ ਹੋ ਰਹੀ ਹੈ ਗੀ।
ਹਾਂਜੀ-ਹਾਂਜੀ।
ਜਿਵੇਂ ਕਿ ਹੁਣ ਆਪਾਂ ਕਹਿ ਸਕਦੇ ਹਾਂ ਕਿ ਕੈਮੀਕਲ ਖਾਦਾਂ ਅਤੇ ਕੀਟਨਾਸ਼ਕ ਹੁੰਦੇ ਨੇ ਜਿਹੜੇ ਦੇਖੋ ਦਵਾਈਆਂ ਹਨਾ,
ਹਾਂਜੀ।
ਉਹਨਾਂ ਦੀ ਵਰਤੋਂ ਨਾਲ ਹੈ ਜਿਹੜੀ, ਮਿੱਟੀ ਬਹੁਤ ਜਿਆਦਾ ਪ੍ਰਦੂਸ਼ਿਤ ਹੋ ਰਹੀ ਹੈ।
ਹਾਂਜੀ।
ਕਿਉਂਕਿ ਤੁਸੀਂ ਲਾ ਲਓ ਅੱਜ ਕੱਲ੍ਹ ਲੋਕ ਨੇ ਜਿਹੜੇ ਉਹ ਆਪਣੇ ਖੇਤਾਂ ਦੇ ਵਿੱਚ, ਪੈਦਾਵਾਰ ਵਧਾਉਣ ਦੇ ਲਈ,
ਹਾਂਜੀ, ਕੋਈ ਰੇ ਕਰਦਾ ਸਪਰੇਅ ਕਰਦੇ ਨੇ।
ਹਾਂਜੀ, ਕੈਮੀਕਲ ਖਾਦਾਂ ਹੋ ਗਈਆਂ ਨਾ।
ਹਾਂਜੀ-ਹਾਂਜੀ।
ਤੇ ਜ਼ਹਿਰੀਲੀਆਂ ਦਵਾਈਆਂ ਹੁੰਦੀਆਂ ਨੇ ਜਿਹੜੀਆਂ ਕੀਟਨਾਸ਼ਕਾਂ ਨੂੰ ਮਾਰਨ ਦੇ ਲਈ ਛਿਡ- ਕਾ ਕਰਿਆ ਜਾਂਦਾ ਹੈਗਾ।
ਹਾਂਜੀ ਮੈਮ ਹਾਂਜੀ।
ਇਹ ਕੀ ਨੇਗੇ ਸਾਰੇ ਮਿੱਟੀ ਦੇ ਵਿੱਚ ਹੀ ਮਿਲਦੇ ਨੇ ਦੇਖ
ਹਾਂਜੀ ਜਿਵੇਂ ਕੋਈ ਸਿਉਂਖ ਹੋ ਗਈ ਦੇਖੋ ਅੱਜ ਕੱਲ੍ਹ ਧਰਤੀ ਚ ਹੋ ਜਾਂਦੀ ਹੈ।
ਹਾਂਜੀ।
ਹਾਂਜੀ, ਉਹਨਾ ਨੂੰ ਖ਼ਤਮ ਕਰਨ ਦੇ ਮਾਰੀ ਦੇਖੋ ਦਵਾਈ ਛਿੜਕਦੇ ਨੇ ਉਹਦੇ ਨਾਲ ਵੀ ਮਿੱਟੀ ਪ੍ਰਦੂਸ਼ਿਤ ਹੋ ਰਹੀ ਹੈ ਹਨਾ ਜੀ।
ਹਾਂਜੀ-ਹਾਂਜੀ ਉਹਦੇ ਕੀ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਉਹ ਤਾਂ ਤੁਹਾਡ
ਘੱਟ ਜਾਂਦੀ, ਹਾਂਜੀ ਮੈਮ।
ਨਾਲ ਮਿੱਟੀ ਕੀ ਹੈ? ਜ਼ਹਿਰੀਲੀ ਹੋ ਜਾਂਦੀ ਹੈ ਵੀ
ਹਾਂਜੀ।
ਦੂਜਾ ਕੀ ਐ, ਕੀ ਫੈਕਟਰੀਆਂ ਹੁੰਦੀਆਂ ਨੇ ਦੇਖੋ ਆਪਣੇ ਆਲੇ ਦੁਆਲੇ ਅੱਜਕਲ੍ਹ ਬਹੁਤ ਹੀ ਜਿਆਦਾ ਫੈਕਟਰੀਆਂ ਨੇ ਲੱਗ ਰਹੀਆਂ ਨੇਗੀਆਂ
ਹਾਂਜੀ।
ਜੇੜਾ ਫੈਕਟਰੀਆਂ ਦੇ ਵਿੱਚੋ ਪਾਣੀ ਤੇ ਕੂੜਾ ਕਰਕੇ ਨਿਕਲਦਾਗਾ ਦੇਖੋ
ਉਹ ਵੀ ਮਿੱਟੀ ਚ ਮਿੱਲਦਾ ਦੇਖੋ ਜਾ ਕੇ
ਹਾਂਜੀ ਹਾਂ, ਓਦੇ ਵਿੱਚ ਕੀ ਹੁੰਦਾ ਕਿ ਬਹੁਤ ਸਾਰੇ ਕੈਮੀਕਲਸ ਹੁੰਦੇ ਨੇ ਹਨਾ ਜਿਵੇਂ ਕਿ ਤੇਜ਼ਾਬ ਏਨਾਂ ਨੂੰ ਕੀ ਕਰਦੇ ਨੇ, ਕਿ ਉਹ ਬਿਨਾਂ ਹੀ ਫਿਲਟਰ ਕਰੇ ਜਾਂਦਾ ਤਰ ਕੇ ਪਾਣੀ ਐ ਜੇੜਾ, ਉਹ ਛੱਡਿਆ ਜਾਂਦਾ ਹੈਗਾ ਦੇਖੋ
ਹਾਂਜੀ-ਹਾਂਜੀ
ਉਹ ਪਾਣੀ ਐ, ਜਿਹੜਾ ਜਦੋਂ ਧਰਤੀ ਵਿੱਚ ਮਿਲਦਾ ਤਾਂ ਮਿੱਟੀ ਨੂੰ ਤਾਂ ਪ੍ਰਦੂਸ਼ਿਤ ਕਰਦਾ ਹੀ ਹੈ। ਨਾਲ ਕੀ ਐ, ਪਾਣੀ ਨੂੰ ਵੀ ਦੂਸ਼ਿਤ ਕਰਦਾ ਦੇਖੋ ਹਨਾ ਜਿਹੜੇ ਹੋਰ ਪਦਾਰਥ ਹੁੰਦੇ ਨੇ, ਉਹ ਮਿੱਟੀ ਦੇ ਵਿੱਚ ਰਲ ਕੇ
ਹਾਂਜੀ
ਮਿੱਟੀ ਨੂੰ ਵੀ ਪ੍ਰਦੂਸ਼ਿਤ ਕਰ ਦਿੰਦੇ ਨੇਗੇ
ਹਾਂਜੀ ਮੈਮ ਹਾਂਜੀ
ਏ ਤੋਂ ਇਲਾਵਾ ਜਿਹੜੇ ਆਪਣੇ ਘਰ ਹੁੰਦੇ ਨੇ, ਦੇਖੋ ਹਨਾ ਜਾਂ ਆਪਣੀ ਗੌਰਮੈਂਟ ਸਥਾਨ ਕਹਿਦੇ, ਜਿਵੇਂ ਕਿ ਬੱਸ ਅੱਡੇ ਹੈ ਨਾ।
ਹਾਂਜੀ
ਤੇ ਹਸਪਤਾਲ
ਹਾਂਜੀ-ਹਾਂਜੀ
ਇੱਥੇ ਕੀ ਐ, ਬਹੁਤ ਸਾਰਾ ਕੂੜਾ ਕਰਕਟ ਹੁੰਦਾ ਹੈ। ਈਵਨ ਕਿਉਕ ਆਪਣੇ ਘਰਾਂ ਦੇ ਵਿੱਚ ਵੀ ਦੇਖੋ ਹੁੰਦਾ ਹਨਾ
ਹਾਂਜੀ-ਹਾਂਜੀ
ਜਦੋਂ ਆਪਾਂ ਓਨੂੰ ਬਾਰ ਸੁ ਸੁੱਟਦੇ ਆਂ, ਜਿਵੇਂ ਕਿ ਪਲਾਸਟਿਕ ਦੇ ਲਿਫਾਫੇ ਤੇ ਬੋਤਲਾਂ ਹੁੰਦੀਆਂ ਨੇਗੀਆਂ
ਹਾਂਜੀ, ਜਾਂ ਉਹ ਵੀ ਖਾਣ-ਪੀਣ ਵਾਲਾ ਸਮਾਨ ਵੀ ਦੇਖੋ, ਬੱਚੇ ਵੀ ਗੇਰ ਦਿੰਦੇ ਨੇ
ਹਾਂਜੀ-ਹਾਂਜੀ
ਹਾਂਜੀ ਉਹਦੇ
ਉਹ ਸਾਰਾ ਕੁਛ ਹੈ। ਜਿਹੜਾ ਮਿੱਟੀ ਦੇ ਵਿੱਚ ਹੀ ਰਲਦਾ ਗਾ ਦੇਖੋ ਹਨਾ
ਹਾਂਜੀ-ਹਾਂਜੀ
ਜੀਹਦੇ ਨਾਲ ਕਿ ਜਦੋਂ ਪੋਲੀਥੀਨ ਹੁੰਦੇ ਨੇ, ਹੈਗੇ ਜਿਹੜੇ ਉਹ ਮਿੱਟੀ ਦੇ ਵਿੱਚ ਰਲ ਜਾਂਦੇ ਨੇਗੇ
ਹਾਂਜੀ
ਤਾਂ ਜਿਹੜਾ ਮਿੱਟੀ ਦੇ ਵਿੱਚ ਹੋਣ ਵਾਲਾ ਰਿਸਾਵ ਹੈ। ਉਹਨੂੰ ਰੋਕ ਦਿੰਦੇ ਨੇ
ਹਾਂਜੀ-ਹਾਂਜੀ
ਜੀਹਦੇ ਨਾਲ ਕਿ ਮਿੱਟੀ ਆ ਹੋਰ ਵੀ ਪ੍ਰਦੂਸ਼ਿਤ ਹੋਣ ਲੱਗਦੀ ਹੈ ਵੀ
ਹਾਂਜੀ-ਹਾਂਜੀ ਜਿਹੜੇ ਮਿੱਟੀ ਦੇ ਕੰਨ ਦੇਖੋ। ਫਿਰ ਮਿੱਟੀ ਦੇ ਕੰਨ ਏਦੇ ਨਾਲ ਖ਼ਰਾਬ ਹੁੰਦੇ ਨੇ, ਮੈਮ ਫਿਰ
ਹਾਂਜੀ।
ਹਾਂਜੀ, ਦੇਖੋ ਹੁਣ ਜਿਵੇਂ ਪਹਿਲਾਂ ਦੇਖੋ ਬੱਚਿਆਂ ਨੂੰ ਇਹ ਕਹਿ ਦਿੰਦੇ ਸੀ, ਵੀ ਜਿਵੇਂ ਕੋਈ ਕੈਲਸ਼ੀਅਮ ਦੀ ਕਮੀ ਹੈ ਜਾਂ ਹੋਰ ਬੱਚੇ। ਜਦੋ ਮਿੱਟੀ ਚ ਖੇਡਣ ਵਾਸਤੇ ਛੱਡ ਦਿੰਦੇ ਸੀ।
ਹਾਂਜੀ-ਹਾਂਜੀ ਮੈਮ ਬਿਲਕੁਲ ਡਾਕਟਰ ਸਲਾਹ ਦਿੰਦੇ ਨੇ ਬੱਚੇ ਨੂੰ।
ਸਲਾਹ ਦਿੰਦੇ ਨੇ, ਕਿ ਹਾਂਜੀ ਇਹਨੂੰ ਮਿੱਟੀ ਚ ਛੱਡੋ ਵੀ, ਇਹਦੇ ਵਿੱਚ ਵਧੇਗਾ ਫੁੱਲੇਗਾ ਹਾਂਜੀ ਪਰ ਉਹ ਚੀਜ਼ਾਂ ਤਾਂ, ਕਾਫ਼ੀ ਹੱਦ ਤੱਕ ਖ਼ਤਮ ਈ ਹੋ ਰਹੀਆਂ ਨੇ।
ਹਾਂਜੀ ਹਾਂ। ਦੂਜਾ ਕੀ ਹੈ ਨਾ ਮੈਮ, ਕਿ ਕਈ ਵਾਰ ਆਪਣੇ ਦੇਖੋ ਜਿਹੜੇ ਨਾਲੇ ਹੁੰਦੇ ਨੇ ਜਾਂ ਨਦੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਗੰਦਾ ਪਾਣੀ ਹੁੰਦਾ ਦੇਖੋ ਹਨਾ।
ਹਾਂਜੀ-ਹਾਂਜੀ।
ਉਹ ਵੀ ਕਈ ਲੋਕ ਨੇ ਪਾਣੀ ਦੀ ਘਾਟ ਦੇ ਕਾਰਨ, ਗੰਦੇ ਪਾਣੀ ਨਾਲ ਸਿੰਜਾਈ ਕਰ ਲੈਂਦੇ ਨੇ।
ਹਾਂਜੀ, ਜਿਵੇਂ ਹੁਣ, ਤੁਸੀਂ ਇਹ ਲਾ ਲਓ ਸਬਜ਼ੀਆਂ-ਸੁਬਜ਼ੀਆਂ ਨੇ ਜਿਵੇਂ ਜ਼ਿਆਦਾ ਮਾਤ ਖੇਤਾਂ ਵਿੱਚ ਲੱਗੀਆਂ ਹੋਈਆਂ ਨੇ, ਉਹਨਾਂ ਦੀ ਵੀ ਸਿੰਚਾਈ ਇਹਨਾਂ ਨਾਲ ਕਰ ਦਿੰਦੇ ਨੇ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ ਜਿਹਦੇ ਨਾਲ ਕਿ ਮਿੱਟੀ ਆ ਜਿਹੜੀ ਬਹੁਤ ਜਿਆਦਾ ਗੰਦੀ ਹੋ ਰਹੀ ਏ।
ਗੰਦੀ ਹੋ ਰਹੀ ਹੈ ਹਾਂਜੀ।
ਇਸ ਤੋਂ ਇਲਾਵਾ ਇਹ ਵੀ ਕਹਿ ਸਕਦੇ ਹਾਂ ਕਿ ਦੇਖੋ ਪਤੇਜ਼ਾਬੀ ਮੀਂਹ ਹੁੰਦਾ ਜਿਹੜਾ
ਹਾਂਜੀ।
ਉਹਦੇ ਵਿੱਚ ਸਲਫਰ ਤੇ ਨਾਈਟ੍ਰੋਜਨ ਵਗੈਰਾ ਜਿਹੜੇ ਹੁੰਦੇ ਨੇ ਹਨਾ
ਹਾਂਜੀ-ਹਾਂਜੀ।
ਉਹ ਪਾਣੀ ਵਿੱਚ ਮਿਲਦੇ ਨੇ ਗੇ।
ਹਾਂਜੀ।
ਜਿਹਦੇ ਨਾਲ ਕਿ ਤੇਜ਼ਾਬੀ ਮੀਂਹ ਹੈ ਜਿਹੜਾ ਉਹ ਪੈਂਦਾ ਹਨਾ।
ਪੈਂਦਾ ਹਾਂਜੀ।
ਜਦੋਂ ਵੀ ਉਹ ਧਰਤੀ ਦੇ ਪੈਂਦਾ ਤਾਂ ਜਿਹੜੇ ਉਹ ਮਤਲਬ ਕਿ ਹਾਨੀਕਾਰਕ, ਗੈਸਾ ਕਹਿ ਸਕਦੇ ਹਾਂ ਇਹਨਾਂ ਨੂੰ ਆਪਾਂ।
ਹਾਂਜੀ-ਹਾਂਜੀ।
ਆਪਣੀ ਮਿੱਟੀ ਤੋਂ ਹੋਰ ਵੀ ਗੰਦਾ ਕਰ ਦਿੰਦੀਆਂ ਨੇ।
ਹਾਂ, ਹਾਂਜੀ-ਹਾਂਜੀ।
ਇਸ ਦੇ ਪ੍ਰਭਾਵ ਵੀ ਆਪਾਂ ਜਿਵੇਂ ਕਹਿ ਸਕਦੇ ਆ ਕਿ ਜਿਹੜੀ ਮਿੱਟੀ ਮਤਲਬ ਕਿ ਪ੍ਰਦੂਸ਼ਿਤ ਹੁੰਦੀ ਹੈ ਦੇਖੋ ਹਨਾ।
ਹਾਂਜੀ-ਹਾਂਜੀ।
ਉਹਦੇ ਨਾਲ ਉਪਜਾਊ ਸ਼ਕਤੀ ਤਾਂ ਘੱਟਦੀ-ਘੱਟਦੀ ਹੈਗੀ ਹੈ ਮਿੱਟੀ ਦੀ।
ਹਾਂਜੀ।
ਤੇ ਫ਼ਸਲਾਂ ਦੀ ਜਿਹੜੀ ਪੈਦਾਵਾਰ ਹੈ ਉਹ ਵੀ ਬਹੁਤ ਘੱਟ ਜਾਂਦੀ ਹੈ।
ਘੱਟ ਜਾਂਦੀ ਆ ਹਾਂਜੀ ਦੇਖੋ ਕਈ ਥਾਵਾਂ ਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਹਨਾ ਕੋਈ ਆਪਾਂ ਬੂਟਾ ਲਾਣਾ
ਆਪਾਂ ਕਹਿ ਦਿੰਨੇ ਵੀ ਜਿਹੜੀ ਆਮ ਮਿੱਟੀ ਹੈ ਜਿਹੜੀ ਹੁਣ ਆਮ ਮਿੱਟੀ ਹੈ ਮੈਡਮ ਉਹਦੇ ਵਿੱਚ ਬੂਟਾ ਹੁੰਦਾ ਨੀ ਕਦੇ ਵਾਸਤੇ ਵੀ। ਆਪਾਂ ਇਹ ਕਹਿ ਦਿੰਨੇ ਵੀ ਆਪਾਂ ਖੇਤਾਂ ਚੋਂ ਲੈ ਕੇ ਆਓ।
ਹਾਂਜੀ।
ਹਾਂਜੀ ਕਿਉਂ ਖੇਤਾਂ 'ਚ ਜ ਚਲੋ ਆਪਾਂ ਮੰਨਦੇ ਹਾਂ ਵੀ ਰੇਹ ਸਪਰੇ ਤਾਂ ਕਰਦੇ ਹਾਂ। ਵੀ ਕਾਫ਼ੀ ਹੱਦ ਤੱਕ ਆਪਾਂ ਜੇ ਉਹ ਮਿੱਟੀ ਦੇ ਵਿੱਚ ਕੋਈ ਬੇਲ ਬੂਟਾ ਲਾਨੇ ਆ ਨਾ ਤਾਂ ਉਹ ਵਧੀਆ ਹੁੰਦਾ।
ਹਾਂਜੀ।
ਜਿਹੜੀ ਆਮ ਮਿੱਟੀ ਹੈਂ ਹੁਣ ਇਹ ਤਾਂ ਦੇਖੋ ਨਦੀਂ ਨਾਲਿਆਂ ਦੇ ਪਾਣੀ ਨਾਲ਼ ਦੂਸ਼ਿਤ ਹੋ ਰਹੀ ਹੈ।
ਹਾਂ
ਹਾਂਜੀ ਇਹਨਾਂ ਚ ਤਾਂ ਕੋਈ ਮਤਲਬ ਹੁੰਦਾ ਨੀਂ ਹੈਗਾ ਬੇਲ ਬੂਟਾ, ਵੀ ਖੇਤਾਂ ਵਾਲ਼ੀ ਨਾਲ਼ ਜਿਵੇਂ ਆਪਾਂ ਕਹਿ ਦਿੰਨੇ ਉਹ ਮਿੱਟੀ ਵਧੀਆਂ ਹੁੰਦੀ ਨਾਲ਼ੇ।
ਅੱਛਾ ਜੀ
ਨਾਲੇ ਉਪਜਾਊ ਹੁੰਦੀ ਹੈ ਹਾਂਜੀ।
ਠੀਕ ਹੈ ਜੀ।
ਹਾਂਜੀ।
ਤੇ ਹੁਣ ਆਪਾਂ ਇੱਕ ਇਹ ਵੀ ਕਹਿ ਸਕਦੇ ਹਾਂ, ਕਿ ਮਿੱਟੀ ਦੇ ਦੂਸ਼ਿਤ ਹੋਣ ਦੇ ਨਾਲ-ਨਾਲ। ਜਿਵੇਂ ਕਿ ਤੇਜਾਬੀ ਮੀਂਹ ਪੈ ਰਿਹਾ ਹੈਗਾ ਦੇਖੋ ਹਨਾ। ਉਹ ਜਿਹੜਾ ਪਾਣੀ ਹੈ, ਰਿਸ ਕੇ ਜਦੋਂ ਧਰਤੀ ਦੇ ਵਿੱਚ ਜਾਂਦਾ ਐ ਗਾ।
ਹਾਂਜੀ।
ਤਾਂ ਆਪਾਂ ਕਹਿ ਸਕਦੇ ਹਾਂ ਕਿ, ਜਿਹੜਾ ਧਰਤੀ ਦਾ ਹੇਠਲਾ ਪੀਣ ਵਾਲਾ ਪਾਣੀ ਉਹ ਵੀ ਜ਼ਹਿਰੀਲਾ ਹੋ ਗਿਆਂ।
ਹਾਂਜੀ-ਹਾਂਜੀ, ਹੈਲੋ,
ਹੋਰ ਤੁਸੀ ਮੈਮ ਕੁਛ‌‌
ਬਸ ਮਿੱਟੀ ਵਟ ਤਾਂ ਇਹੀ ਹੈਂ ਜੀ, ਵੀ ਪਾਣੀ ਨਾਲ਼ ਦੂਸ਼ਿਤ ਹੋ ਰਹੀ ਹੈਂ ਦੇਖੋਂ ਮਿੱਟੀ
ਹਾਂਜੀ,
ਹਾਂਜੀ, ਮਤਲਬ ਇਹ ਬੀਜਣ ਜੋੋਗ ਨੀਂ ਰਹਿੰਦੀ ਫ਼ੇਰ
ਹਾਂਜੀ, ਕਰਕੇ ਨਾ ਵੀ ਲੋਕਾਂ ਨੂੰ ਸਮਝਣਾਂ ਚਾਹੀਂਦਾ ਮਿੱਟੀ ਆ ਆਪਣੇਂ ਲਈ ਬਹੁਤ ਜ਼ਰੂਰੀ ਐ। ਕਿਉਂਕਿ ਆਪਾਂ ਤਾਂਹੀ ਕਹਿ ਸਕਦੇ ਹਾਂ ਜੇਕਰ ਮਿੱਟੀ ਵਧੀਆਂ ਤਾਂ ਧਰਤੀ ਤੇ ਆਪਣਾਂ ਜੀਵਨ ਹੈਂ, ਜਿਹੜਾਂ ਸੰਭਵ ਐ ਗਾ।
ਸੰਭਵ ਹੋ ਸਕਦਾਂ, ਹਾਂਜੀ
ਕਿਉਂਕਿ ਜ਼ੇਕਰ ਮਿੱਟੀ ਪ੍ਰਦੂਸ਼ਿਤ ਹੋਊਗੀ। ਤਾਂ ਆਪਾਂ ਨੂੰ ਬਿਮਾਰੀਆਂ ਦਾ ਸਾਹਮਣਾਂ ਜਿਹੜਾਂ ਬਹੁਤ ਕਰਨਾਂ ਪਊਗਾ ਦੇਖੋਂ।
ਕਰਨਾਂ ਪਊਗਾ, ਹਾਂਜੀ-ਹਾਂਜੀ।
ਕਿਉਂਕਿ ਮਿੱਟੀ ਪ੍ਰਦੂਸ਼ਣ ਹੋਂਣ ਦੇ ਨਾਲ਼ ਨਾਂ ਸਾਰੀਆਂ ਚੀਜ਼ਾਂ ਨੇਂ ਜਿਹੜੀਆਂ ਉਹ ਪ੍ਰਦੂਸ਼ਿਤ ਹੋ ਰਹੀਆਂ ਨੇਂ ਗੀਆਂ।
ਹਾਂਜੀ, ਮੈਮ ਇਹ ਤਾਂ ਹੈਗਾ ਹੀ ਹੈਂ।
ਸੋ ਆਪਾਂ ਤਾਂ ਇਹੀ ਕਹਿਣਾਂ ਕਿ ਸਾਰੇ ਲੋਕਾਂ ਨੂੰ ਹੀ ਸਮਝਣਾਂ ਚਾਹੀਂਦਾ। ਕਿ ਫ਼ੈਕਟਰੀਆਂ ਵਗ਼ੈਰਾ ਦੇ ਵਿੱਚ ਫਿਲਟਰ ਦੀ ਵਰਤੋਂ ਕਰਨੀਂ ਚਾਹੀਦੀ ਹੈਂ, ਤੇ ਉਹਨਾਂ ਨੂੰ ਰਸਾਇਣਿਕ
ਬਰਤਣ ਦੀ ਬਜ਼ਾਏ ਸਿੰਪਲ ਖ਼ੇਤੀ ਕਰਨੀਂ ਚਾਹੀਦੀ ਐ ਨਾ ਉਹਨਾਂ ਨੂੰ ਫਸਲਾਂ ਦਾ ਝਾੜ ਵੱਧ ਲੈਣ ਵਿੱਚ ਧਿਆਂਨ ਦੇਣਾਂ ਚਾਹੀਂਦਾ ਹੈਂਗਾ।
ਤੇ ਹਾਂਜੀ-ਹਾਂਜੀ,
ਜਿਹਦੇ ਨਾਲ ਕੀ ਆਪਣਾਂ ਆਲ਼ਾ-ਦੁਆਲਾ ਉਹ ਸਾਫ਼ ਹੋ ਸਕਦਾਂ ਏ ਗਾ।
ਹਾਂਜੀ, ਜਨ ਜੀਵਨ ਵੀ ਵਧੀਆਂ ਰਹੇਂਗਾ, ਜੀ ਉਹਦੇ ਨਾਲ਼ ਫ਼ਿਰ
ਹਾਂਜੀ ਧੰਨਵਾਦ ਮੈਮ,
ਜੀ ਠੀਕ ਹੈਂ ਓਕੇ,